ਹਾਂਜੀ, ਹਾਂਜੀ ਆ ਰਹੀ ਹੈ ਜੀ ਆ ਰਹੀ ਹੈ।
ਹੋਰ ਸੁਣਾਓ ਜੀ?
ਨਈ-ਨਈ ਕੋਈ ਇਸ਼ੂ ਨੀ ਆ ਰੇਆ
ਠੀਕ ਔਰ ਕੀ ਕਰਦੇ ਤੁਸੀਂ?
ਮੈਂ ਬਸ ਹੁਣ ਫਰੀ ਹੋ ਕੇ ਬੈਠੀ ਸੀ 'ਤੇ ਹੁਣ ਫੋਨ ਫੂਨ ਆ ਰਿਆ ਸੀ 'ਤੇ ਓ ਸੁਣਰੀ ਰੇ ਬਸ।
ਹਾਂਜੀ 'ਤੇ ਅਸੀਂ ਅੱਜ ਅ ਮੌਸਮ 'ਤੇ ਲਈ ਕਰੋਤਾ ਬਾਰੇ ਗੱਲ ਕਰੀਏ।
ਹਾਂਜੀ-ਹਾਂਜੀ ਜੀ ਕਰੋ ਜੀ ਕਰੋ।
ਹਾਂਜੀ ਜਿਵੇਂ ਤੁਹਾਨੂੰ ਪਤਾ ਈ ਏ ਮੌਸਮ ਹਰ ਰੋਜ਼ 'ਤੇ ਹਰ ਲੇਖ ਹਰ ਸਾਲ ਜੀ ਵੇਖ ਸਕਦੇ ਆ ਬਦਲਦਾ ਈ ਐ।
ਹਾਂਜੀ-ਹਾਂਜੀ ਹਰ ਟਾਈਮ ਬਦਲਣਾ ਈ ਐ ਤਾਂ ਸਰਦੀਆਂ 'ਚ ਸਰਦੀਆਂ
ਹਾਂਜੀ। ਹਾਂਜੀ 'ਤੇ ਇੱਕ ਸਾਲ ਵਿੱਚ ਵੱਧ ਤੋਂ ਵੱਧ ਲਈ ਕਿੰਨੇ ਸਾਰੇ ਰੁੱਤ ਹੁੰਦੇ ਹਨ।
ਹਾਂਜੀ ਰੁ
'ਤੇ ਜਿਵੇਂ ਵੇਖ ਕੇ ਸਕ ਕੈਸੀ ਜੀ। ਹਾਂਜੀ 'ਤੇ ਹਰ ਇੱਕ ਰੁੱਤ ਦੀ ਆ ਦੇ ਲਈ ਇਕ ਕੈ ਸਕਦੇ ਆ ਸੁੰਦਰਤਾ ਦੇ ਲਈ ਇੱਕ ਮਾਨਤਾ ਕਹਿ ਸਕਦੇ
ਹਾਂਜੀ-ਹਾਂਜੀ-ਹਾਂਜੀ।
ਸੀ ਹੁੰਦੇ ਜਿਹੜੇ
ਤਾਡੇ ਉਧਰ ਮੈਨੂੰ ਲਗਦਾ ਨੈ ਟਵਕ ਈਸ਼ੂ ਐ।
ਵਿੱਚ ਬੱਚੇ ਚਲੋ ਅੰਬ ਖਾ, ਹਾਂਜੀ ਮੈਨੂੰ ਵੀ ਏ ਈ ਲੱਗਦਾ ਇੱਕ ਸੈਕਿੰਡ। 'ਤੇ ਜਿਵੇਂ ਅਹ ਅਸੀਂ ਕਹਿੰਨੇ ਆ ਕਿ ਤੁਸ ਹੁਣ ਤੁਹਾਨੂੰ ਆ ਰੀ ਮੇਰੀ ਵਾਜ਼?
ਹਾਂਜੀ ਹੁਣ ਆ ਰੀ ਐ।
ਹੈਲੋ ਹੁਣ ਕਲਿਅਰ ਆ ਰੀ ਏ।
ਹਾਂਜੀ-ਹਾਂਜੀ ਆਰੀ-ਆਰੀ ਏ।
ਹਾਂਜੀ ਜਿਵੇਂ-ਜਿਵੇਂ ਸਰਦੀਆਂ ਵੇਖ ਲੈ ਅਸੀਂ ਸਰਦੀਆਂ ਏ ਬਹੁ ਜਿਵੇਂ ਕਹਿ ਸਕ ਡਰ 'ਤੇ ਹੁੰਦਾ ਐ ਲਈ।
ਹਾਂਜੀ, ਹਾਂਜੀ-ਹਾਂਜੀ-ਹਾਂਜੀ।
'ਤੇ ਕਿਸੇ-ਕਿਸੇ ਨੂੰ ਫੇਰ ਸਰਦੀਆਂ ਪਸੰਦ ਆਂਦੀਆਂ ਨੇ 'ਤੇ ਕਿਸੇ
ਕਿਸੇ-ਕਿਸੇ ਨੂੰ ਨਈ ਆਂਦੀਆਂ ਨਾ ਜਿਹੜੀ ਜਿਆਦਾ ਬੋ ਜਿਆਦਾ ਠੰਡ ਹੁੰਦੀ ਆ ਓ ਕਈ ਵਾਰ ਕ ਕਈਆਂ ਨੂੰ ਪਸੰਦ ਈ ਨੀ ਆਂਦੀ ਕਿ ਐਡੀ ਠੰਡ 'ਚ ਐਡੀ ਠੁ ਰ ਕਰੀ ਜਾਓ 'ਤੇ ਅੰਦਰ ਬੈਠੇ ਰੋ ਰਜਾਈਆਂ ਲੈ ਕੇ।
ਹਾਂ 'ਤੇ ਓ ਬੰਦੇ ਨੂੰ ਫੇਰ ਆਲਸ ਵੀ
ਹੋ ਆ ਆਲਸ 'ਤੇ ਹਾਂਜੀ ਓ ਆਲਸਪਣ ਲੱਗਦਾ ਜਿਹੜਾ ਬੰਦਾ ਤੁਰਦਾ ਫਿਰਦਾ ਕੰਮ ਕਰਦਾ ਉਨੂੰ ਉਹ ਸਰਦੀਆਂ ਆਲਸ ਈ ਲੱਗ ਫੇਰ ਬਣਾ ਦਿੰਦੀਆਂ ਓ ਬਹਿਣਾ ਪੈਂਦਾ ਰਜਾਈਆਂ 'ਚ। ਜਿਹੜੇ ਬਜ਼ੁਰਗ ਐ ਵੱਡੇ ਓ ਥੋੜੀ ਫਿਰ ਤੁਰ ਸਕਦੇ ਏਨਾ ਏਨੀ ਠੰਡ 'ਚ।
ਹਾਂਜੀ ਜਿਵੇਂ ਹੁਣ 'ਤੇ ਲਈ ਗਰਮੀਆਂ ਚੱਲਦੀਆਂ ਪਈਆਂ ਨੇ ਹੁਣ 'ਤੇ ਬਾਰਿਸ਼ਾਂ ਵੀ ਸ਼ੁਰੂ ਹੋ ਗਈਆਂ ਨੇ।
ਬਾਰਿਸ਼ਾਂ ਵੀ ਸ਼ੁਰੂ ਹੋ ਗਈਆਂ ਹੁਣ ਤਾਂ ਹੁਣ ਤਾਂ ਹੋਰ ਹੁਮਸ ਵਾਲਾ ਮੌਸਮ ਹੋ ਗਿਆ।
ਹੋਰ ਹੁਮਸ ਆਲਾ ਮੌਸਮ ਹੋ ਗਿਆ ਬੱਚਿਆਂ ਨੂੰ ਹੋਰ ਐਨੀ ਗਰਮੀ ਲੱਗਦੀ।
ਤਾਂ ਏਦਾਂ ਦਾ ਮੌਸਮ ਹੋ ਗਿਆ ਹੁਣ।
ਹਾਂਜੀ ਤੁਸੀਂ ਜਿੰਨਾ ਮਰਜ਼ੀ ਨਾ ਧੋ ਲਈ ਜਿਵੇਂ ਅਸੀਂ ਜਿਵੇਂ ਬ ਲੋ ਬੱ ਜੇ ਬਾਰ-ਬਾਰ-ਬਾਰ-ਬਾਰ ਨਾਣ ਦਾ ਜਿੱਦ ਕਰਦੇ ਵੇ ਵਿਚ ਏ ਵੀ ਓ ਬਾਰ-ਬਾਰ ਨਾਣਗੇ 'ਤੇ ਉਨਾਂ ਦੀ ਵੀ ਤਬੀਅਤ ਵਗੈਰਾ ਜਿਆਦਾ
ਹਾਂ, ਤੇ ਬਾਰਿਸ਼ਾਂ ਚ ਵੀ ਵੈਸੇ ਵੀ ਇੰਨਾ ਜ਼ਿਆਦਾ ਨਹਾਣਾ ਗਰਮੀ ਤਾਂ ਜ਼ਰੂਰ ਲੱਗਦੀ ਹੈ, ਪਰ ਤਿੰਨ- ਤਿੰਨ ਚਾਰ -ਚਾਰ ਵਾਰ ਤਾਂ ਬਿਲਕੁਲ ਨਹਾਉਣਾ ਨੀ ਚਾਹੀਦਾ। ਬੱਚਿਆਂ ਨੂੰ ਬਿਮਾਰ ਕਰਨ ਦਾ ਹੀ ਹੁੰਦਾ ਹੈਏ ਤਾਂ ਮੌਸਮ।
ਜਿਵੇਂ ਬੱਚੇ ਦਿਲ ਕਰੇ ਬਾਹਰ ਜੀ ਰਹੇ, ਹਰ ਇੱਕ ਘਰ ਚ ਏ ਸੀ ਗ ਦਾ ਹੀ ਕੋਈ ਮਿਲ ਕਿ ਜਿਵੇਂ ਬੱਚੇ ਗਰਮ ਸਰਦ ਹੋ ਜਾਂਦੇ ਬੱਚੇ, ਬਾਹਰ ਜਾ ਕੇ ਠੰਡਾ ਪਾਣੀ ਪੀ ਕੇ ਆ ਜਾਂਦੇ। ਧ ਚ ਫੇਰ ਅੰਦਰ ਆਕੇ ਫੇਰ ਏਸੀ ਚ ਪੈ ਜਾਂਦੇ ਨੇ, ਫੇਰ ਗਰਮ ਖਾਣਾ ਖਾ ਗਰਮ ਖਾਣਾ ਖਾ ਲੈਂਦੇ।
ਗਰਮੀਆਂ ਦਾ ਇਹ ਨੁਕਸਾਨ। ਵੀ ਏਸੀ ਚ ਬੈਠ ਜਾਂਦੇ ਆ ਕੇ ਬਾਹਰੋਂ, ਫਟਾਫਟ ਗਰਮ ਅਹ ਇੰਨੀ ਧੁੱਪ ਚ ਖੇਲ ਕੇ ਜਾਂ ਸਕੂਲੋਂ ਆ ਕੇ ਏਸੀ ਚ ਬੈਠ ਜਾਂਦੇ ਆ, ਠੰਡੇ- ਠੰਡੇ ਪਾਣੀ ਪੀ ਲੈਂਦੇ ਆ- ਆ ਕੇ ਗਰਮੀਆਂ ਐ ਵੀ ਬੱਚਿਆਂ ਨੂੰ ਬਿਮਾਰ ਕਰਦੀਆਂ।
ਹਾਂਜੀ, ਤੇ ਜਿਵੇਂ ਅਸੀਂ ਮੀਂਹ ਲੈ ਲਈਏ, ਜਿਵੇਂ ਕਹਿੰਦੇ ਆ ਕਿ ਪਹਿਲੀ ਪਹਿਲੀ ਮੀਂਹ ਚ ਇਕੱਲੀ -ਇਕੱਲੀ ਬਾਰਿਸ਼ ਚ ਬੱਚੇ ਨੂੰ ਨਹਾਣਾ ਨੀ ਚਾਹੀਦਾ। ਕਿ ਜਦੋਂ ਪਹਿਲੀ -ਪਹਿਲੀ ਬਰਸਾਤ ਆਉਂਦੀ ਸੀ, ਕਿ ਬਹੁਤ ਸਾਰੇ ਕੀਟਾਣੂ ਉਗਾ ਸਕਦੇ ਅਸੀਂ। ਵੀ ਉਹ ਆਉਂਦੇ ਨੇ ਉਹਦੇ ਨਾਲ ਮਛਰ ਲੇ। ਲੇਕਿਨ ਬੱਚੇ ਸੁਣਦੇ ਹੀ ਨਹੀਂ ਹੈਗੇ, ਫੇਰ ਉਹ ਵੀ ਉਹਨਾਂ ਨੂੰ ਹੁੰਦਾ ਕਿ ਨਹੀਂ ਕਿ ਨਹੀਂ- ਨਹੀਂ ਪਹਿਲੀ -ਪਹਿਲੀ ਬਾਰਿਸ਼ ਵਿਚ ਅਸੀਂ ਤੇ ਇੰਦੇ ਚ ਨਾਵਾਂਗੇ।
ਹਾਂ, ਅੱਜ ਬਾਰਿਸ਼ ਹੋਈ ਹੈ, ਪਹਿਲੀ ਬਾਰਿਸ਼ ਹੈ, ਅੱਜ ਤਾਂ ਮਜ਼ਾ ਆਏਗਾ। ਹੈ, ਅੱਜ ਅਸੀਂ ਨਹਾਉਣਾ ਹੈ, ਬੱਚੇ ਜਿੱਦ ਕਰਕੇ ਨਹਾਉਂਦੇ ਹੀ ਏ।
ਨਹਾਉਂਦੇ ਨੇ, ਲੇਕਿਨ ਉਸ ਤੋਂ ਬਾਅਦ ਫਿਰ ਸਕਿੰਨ ਲੈਟ ਵਗੈਰਾ ਬੜੀ ਹੁੰਦੇ ਨੇ।
ਹਾਂਜੀ।
ਮਾਰ ਵੀ ਇਹਨੇ -ਇਹਨੇ ਪੈਸੇ ਦਿੰਦੇ ਹੋਣੇ।
ਹੁਣ ਮੱਛਰਾਂ ਦਾ ਹੁਣ ਆ ਜਾਣਾ, ਮੱਛਰ ਬਹੁਤ ਆ ਜਾਣੇ। ਬਹੁਤ ਮੱਛਰਾਂ ਨੇ ਹੁਣ ਬਿਮਾਰ ਕਰਨਾ ਉਦਾਂ ਤਾਂ ਸਾਰਿਆਂ ਨੂੰ।
ਹਾਂਜੀ, ਤੇ ਫੇਰ ਉਹਦੇ ਬਾਅਦ ਚ ਡੇਂਗੂ ਵਗੈਰਾ ਲੈ ਲਿਓ, ਅਸੀਂ ਮਲੇਰੀਆ ਲੈ ਲਈਏ। ਫਿਰ- ਫਿਰ ਆਨ -ਆਨੀ। ਬਹੁਤ ਸ ਜਿਵੇਂ ਬੱਚਿਆਂ ਨੂੰ, ਫਿਰ ਬਾਅਦ ਬੱਚਿਆਂ ਨੂੰ ਗਾਇਆ ਸੀਗੇ। ਆ ਕਰ ਲੋਓ, ਓ ਕਰਲੋ, ਫੁਲ ਸਲੀਫ ਜੇ ਕੱਪੜੇ ਮਾੜੇ ਜਿਹੇ ਪਾਉਣੇ ਸ਼ੁਰੂ ਕਰਿਓ। ਤੇ ਹਾਂ, ਜਿਵੇਂ ਪਤਲੀ ਜੀ ਟੀ ਸ਼ਰਟ ਹੀ ਪਾ ਲਿਓ ਫੁੱਲ ਸਲੀਵ ਦੀ, ਲੇਕਿਨ ਬੱਚ ਕਹਿ ਰ ਇੰਨੀ ਗਰਮੀ ਹੋ ਰਹੀ ਸੀ, ਕਿੱਥੇ ਪਾਵਾਂਗੇ, ਗਰਮੀ ਲੱਗਦੀ- ਗਰਮੀ ਲੱਗਦੀ। ਜੀ ਲੇਕਿਨ ਉਹੋਂ ਬਾਅਦ ਚ ਬਿਮਾਰ ਪੈਂ ਜਾਵੇ, ਫਿਰ ਮੰਮੀ ਤੁਸੀਂ ਸਹੀ ਕਹਿ ਰਹੇ ਸੀ, ਡੈਡੀ ਤੁਸੀਂ ਸਹੀ ਕਹਿ ਰਹੇ ਸੀ।
ਹਾਂ -ਹਾਂ- ਹਾਂ -ਹਾਂ ਹਾਂਜੀ- ਹਾਂਜੀ- ਹਾਂਜੀ। ਇਹ ਤਾਂ ਹੈ ਈ ਹੈ ਗਰਮੀ ਸਰਦੀ ਦੀ, ਸਾਰੇ ਮੌਸਮ ਤਾਂ ਸਾਰੇ ਬਹੁਤ ਵਧੀਆ ਹੈ, ਬਟ ਹੁਣ ਬਾਰਿਸ਼ਾਂ ਦਾ ਮੌਸਮ ਵੀ ਕਿਤੇ -ਕਿਤੇ ਕਈ ਦਿਨ ਇੰਨੇ ਸੋਹਣੇ ਲੱਗਦੇ ਹੈ, ਜਿਵੇਂ ਹੁਣ ਠੰਡ ਲੱਗਦੀ ਹੈ ਕਈ ਦਿਨਾਂ ਚ ਤਾਂ ਜਦੋਂ ਰੈਗੂਲਰ ਪੂਰੀ ਬਾਰਿਸ਼ ਪੈਂਦੀ ਰਹਿੰਦੀ ਕਿੰਨੇ ਦਿਨ, ਤੇ ਉਦੋਂ ਠੰਡਾ ਹੋ ਜਾਂਦਾ ਮੌਸਮ ਕਿੰਨਾ। ਉਹ ਸੋਹਣਾ ਕਿੰਨਾ ਲੱਗਦਾ।
ਪਰ ਗਰਮੀ ਤੋਂ ਸਾਨੂੰ ਥੋੜ੍ਹਾ ਜ ਆਰਾਮ ਮਿਲਦਾ ਹੀਏ ਕਿ ਹਾਂ ਹੁੰਦਾ।
ਜਿਹੜੀ ਆ ਪਿੱਛੇ ਗਰਮੀ ਗਈ ਪਿਛਲੇ ਹਫ਼ਤੇ ਬਹੁਤ ਜ਼ਿਆਦਾ ਗਰਮੀ ਸੀ। ਗੀ, ਸ਼ਾਮ ਨੂੰ ਵੀ ਗਰਮ ਹਵਾ ਇੰਨੀ ਲੋ ਵਰਗੀ ਚਲਦੀ ਸੀ।
ਹਾਂਜੀ, ਇਹ ਤੇ ਕਿ ਜਿਵੇਂ ਅਸੀਂ ਫਿਰ ਸਪਰਿੰਗ ਵਗੈਰਾ ਲੈਂਦੀਏ। ਹਾਂ ਤੇ ਫਿਰ ਉਹ ਫ੍ਰੀ ਚ ਵੀ ਕਹਿ ਸੱਕਦੇ ਆਂ ਅਸੀ ਕੇ ਐਣੇ ਐਣੇ ਸੋਣੇ ਸੋਣੇ ਦੇ ਫੁੱਲ ਖ ਖਿਲੇ ਨੇ ਨਵੇਂ, ਨਵੇਂ ਚੀਜ਼ਾਂ ਆਦੇ ਬੱਚੇ ਦੇਖ ਕੇ ਉਹਨੂੰ ਖੁਸ਼ ਹੁੰਦੇ ਨੇ, ਲੇਕਿਨ ਬੱਚੇ ਫਿਰ ਉਹਨਾਂ ਨੂੰ ਤੋੜ ਕੇ ਲੈ ਆਦੇ, ਮੰਮਾ ਐ ਵੇਖਿਓ ਡੈਡੀ ਜੀ ਐ ਵੇਖਿਓ
ਹਾਂ, ਨਹੀਂ ਨਹੀਂ ਸਹੀ ਗੱਲ
ਤੇ ਬਸ ਇਹ ਰੋ ਈ ਹੋਜਾਏਗਾ
ਹੋਰ ਹੁਣ ਨਾ ਬਾਰਿਸ਼ਾਂ ਖ਼ਤਮ ਹੋਣੀਆਂ ਤੇ ਪਹਿਲੇ ਤਾਂ ਬਾਰਿਸ਼ਾਂ ਹੀ ਰਹਿਣੀਆਂ ਅਗਸਤ ਤੱਕ ਹੁਣ, ਅ ਚਿਪਚਿਪਾਟ ਵਾਲਾ ਜੇੜਾ ਮੌਸਮ ਹਾਂ ਉਹ ਅਗਸਤ ਤੱਕ ਰਹੂਗਾ ਰੱਖੜੀ ਤੱਕ ਫੇਰ ਉਹ ਤੋਂ ਬਾਅਦ ਰੱਖੜੀ ਤੋਂ ਬਾਅਦ ਥੋੜ੍ਹਾ ਥੋੜ੍ਹਾ ਥੋੜ੍ਹਾ ਹੁੰਦਾ ਹੁੰਦਾ ਸਵੇਰ ਸ਼ਾਮ
ਲੇਕਿਨ ਫੇਰ ਵੀ ਨੀਚੇ ਬੱਚੇ ਐ, ਬਾਹਰ ਹੀ ਜਾ ਕੇ ਖੇਲਨਾ ਨਾ ਉਨ੍ਹਾਂਨੂੰ
ਹੁਣ ਪ ਕੀਤੇ
ਹਾਂਜੀ ਲਿਖ ਪ੍ਰਦੂਸ਼ਣ ਵੀ ਤੇ ਬੜਾ ਜ਼ਿਆਦਾ ਹੈਗਾ ਉਹਦੇ ਕਾਰਨ ਘੱਟ ਹੈਲੋ ਜਿਵੇਂ ਤੁੈਨੂੰ ਪਤਾ ਹੀ ਜਿਵੇਂ ਪ੍ਰਦੂਸ਼ਣ ਵਗੈਰਾ ਵੀ ਬਹੁਤ ਹੋ ਰਿਹਾ ਅਜਕਲ ਤੇ ਉਹਦੇ ਬਾਰੇ ਵੀ ਉਹ
ਹਾਂਜੀ ਹਾਂਜੀ ਹਾਂਜੀ ਹੈਲੋ ਹੈਲੋ ਹਾਂਜੀ ਹਾਂਜੀ ਹਾਂਜੀ ਹੁਣ ਆਰ ਹੀ ਆਵਾਜ਼ ਵਿੱਚ ਰੁਕ ਜਾਂਦੀ ਤੁਹਾਡੀ ਆਵਾਜ਼
ਹਾਂਜੀ ਹਾਂਜੀ ਨੈਟਵਰਕ ਇਸ਼ੂ ਲੱਗ ਰਿਹਾ ਮੈਂਨੂੰ ਏ ਤੇ
ਹਾਂਜੀ ਹਾਂਜੀ
ਹੈਲੋ ਹੁਣ ਆਰ ਹੀ ਹੈ, ਜਿਵੇਂ ਤੁਹਾਨੂੰ ਪਤਾ ਹੀ ਹਲੇ ਪਿੱਛੇ ਕਿੰਨੀਆਂ ਲੜਾਈਆਂ ਹੋਈਆਂ ਨੇ ਤੇ ਉਸ ਕਾਰਨ ਜ਼ਿਆਦੇ ਜਿਵੇੰ ਬੰਬ ਵਗੈਰਾ ਸੁਟੇ ਜਾਂਦੇ ਨੇ ਕਿਥੇ ਕਿਥੇ ਤੇ ਫਿਰ ਉਥੇ ਉਸ ਕਾਰਨ ਵੀ ਜਿਆਦਾ ਗਰਮੀ ਹੋ ਰਹੀ ਹੈ
ਉਸ ਕਾਰਨ ਵੀ ਹਾਂਜੀ ਬਹੁਤ ਫ਼ਰਕ ਪੈਂਦਾ, ਹੁਣ ਆ ਬਾਰਿਸ਼ਾਂ ਪੈਂਨੀਆਂ, ਤੇ ਹੁਣ ਨਾ ਪਹਾੜਾਂ ਪਹਾੜੀ ਇਲਾਕੇ ਇਲਾਕੇਆਂ ਚ ਉਹ ਕਦੀ ਤਾਂ ਕਿਤੇ ਬਾਹੜ ਆ ਜਾਣੀ ਹੈ, ਤੇ ਕਦੀ ਕਿਤੇ ਕੁਛ ਹੋ ਜਾਣਾ ਹੁਣ ਆ ਨੀ ਲੱਗ ਟਾਈਮ ਲੱਗਦਾ ਬਾੜਾਂ ਵੀ, ਕਿਉਂਕਿ ਇੱਧਰ ਬਾਰਿਸ਼ ਨਹੀਂ ਪੈਂਦੀ ਤਾਂ ਕਿਤੇ ਹੋਰ ਪੈਂਦੀ ਹੈ
ਹਾਂਜੀ ਏਨੀ ਹੋ ਸਕ ਬਾਹਰ ਦੇਸ਼ਾ ਤੋ ਸਾਡਾ ਇੰਡੀਆ ਫੇਰ ਵੀ ਸੁਰੱਖਸਿ਼ਤ ਹੈਗਾ ਜਿਵੇਂ ਅਸੀਂ ਲੈਂਦੀ ਐ, ਤੇ ਓਹ ਜੈਯਾਦਾ ਈ ਨੀ ਕੈ ਗਿਆ ਓਥੇ ਤੇ ਕੰਮ ਈ ਬਰੇ ਨੇ। ਘੱਟ ਈ ਆੰਦੀਆਂ ਨੇ ਜਿਵੇਂ ਕਿ ਅਸੀਂ ਕੋਈ ਕੁਛ ਵੀ ਲੈ ਲੀਏ, ਬਾੜ ਲੈ ਲੀਏ ਯਾ ਫੇਰ ਅਸੀਂ ਲੈਂਡ ਸਲਾਈਡ ਲੈ ਲੀਏ, ਯਾ ਅਸੀਂ ਭੂਕੰਪ ਵਗੈਰਾ ਲੈ ਲੀਏ।
ਹਾਂ, ਨਹੀਂ ਚਲੋ ਰੱਬ ਦਾ ਸ਼ੁਕਰ ਐ ਏਨਾ, ਹੂ।
ਹਰ ਏਕ ਲੇਖ, ਹਰ ਏਕ ਲੇਖ, ਰੋਤ ਤੇ ਨਾਲ ਯਾ ਫਿਰ ਹਰਏਕ ਸੀਜਨ ਨਾਲ ਯਾ ਮੌਸਮ ਨਾਲ।
ਭਾਜੀ ਦੇਖੋ ਹਾਂ ਸਾਰਾ ਕੁਛ ਚੱਲਿਆ ਜੇ ਲਿਖਿਆ ਜੇੜਾ ਦੁਨੀਆਂ ਦਾ ਬਣਿਆ ਹੋਯੈ, ਓਹ ਤਾਂ ਚੱਲਦਾ ਈ ਰੈਣੈ।
ਹਾਂਜੀ ਹ ਤੇ ਔਈਓ ਲਿਂਕ ਫੇਰ ਵੀ, ਜਿਵੇਂ ਅਸੀਂ ਲਈ ਕ ਅਗਰ ਕੁਛ ਵੀ ਜਿਵੇਂ ਬਾਰਿਸ਼ਾਂ ਸ਼ੁਰੂ ਹੋ ਗਈਆਂ ਨੇ। ਤੇ ਸਾਰੇਆਂ ਨੂੰ ਜਿਵੇਂ ਅਸੀਂ ਕਹ ਸਕਦੇ ਆਂ ਵੈਦਰ ਫੋਰਕਾਸਟ ਜੇੜਾ ਹੁੰਦੈ। ਉਹਨੂੰ ਜਿ ਵੇਖਨਾ ਚਾਈਦੈ ਕਿ ਕਿਵੇਂ ਕੀ ਹੈਗਾ ਏ, ਅੱਗੇ ਕਿੰਨੀ ਬਾਰਿਸ਼ ਹੋਣੀ ਏ, ਕਿਨੇਂ ਕੀ, ਨੀਊਲ ਗਾ ਰੀ ਏ।
ਹਾਂਜੀ- ਹਾਂਜੀ ਕਈ ਵਾਰ ਤਾਂ ਵੈਦਰਾਂ ਚ ਵੀ ਜੋ ਲਿਖਿਆ ਆਂਦਾ, ਫੋਨਾਂ ਚ, ਓਹ ਹੁੰਦਾ ਈ ਨੀ। ਜਿਸ ਦਿਨ ਲਿਖੀ ਹੁੰਦੀ ਬਾਰਿਸ਼, ਔਸ ਦਿਨ ਪੈਂਦੀ ਈ ਨੀ ਬਾਰਿਸ਼।
ਹੁਣ ਵੀ ਬਾਰਿਸ਼ ਹੀ ਨੀ ਪੈਂਦੀ।
ਜੀ ਹਾਂਜੀ- ਹਾਂਜੀ, ਐਹ ਵੀ ਮੌਸਮ, ਦਾ ਆਪੇ ਈ ਚੇਂਜ ਹੋ ਜਾਂਦੈ ਬ ਬਦਲਦਾ ਰੈੰਦੈ ਐਵੀ, ਜਰੂਰੀ ਨੀ ਐ ਕਿ ਜੋ ਵੈਦਰ ਚ ਲਿਖਿਆ ਓਹੀ ਹੋਊਗਾ। ਜਿਸ ਦਿਨ ਏ, ਧੁੱਪ ਲਿਖੀ ਹੁੰਦੀ ਏ ਤੇ ਓਸ ਦਿਨ ਬਾਰਿਸ਼ ਪੈਂਦੀ ਹੁੰਦੀ ਐ।
ਹਾਂਜੀ ਜਿਵੇਂ, ਅਸੀਂ ਓਹ ਲਾਈਏ ਕਿ ਅਗਰ ਸਾਨੂੰ ਹਰੇਕ ਲਾਈਕ ਹਰੇਕ ਜਿਵੇਂ, ਮੌਸਮ ਹੈਗੇ ਆ ਇਨਾਦੇ ਗਰੋਪ ਹੈਗੈ, ਸਾਨੂੰ ਅਲੱਗ-ਅਲੱਗ ਫਲ ਤੇ ਫਵੇ ਸਬਜ਼ੀਆਂ, ਖਾਣ ਨੂੰ ਮਿਲਦੀਆਂ ਨੇ।
ਹਾਂਜੀ-ਹਾਂਜੀ, ਹਾਂਜੀ ਅਲੱਗ-ਅਲੱਗ ਸੀਜ਼ਨ ਚ ਫਰੂਟ ਵੀ ਅਲੱਗ-ਅਲੱਗ ਆਣਗੇਂ, ਸਬਜ਼ੀਆਂ ਵੀ ਅਲੱਗ-ਅਲੱਗ ਆਣਗੀਆਂ, ਸਰਦੀਆਂ ਚ ਕੀ ਇਨੀਆਂ ਸਬਜ਼ੀਆਂ ਹੁੰਦੀਐ ਖਾਣ ਵਾਲੀਆਂ, ਗਰਮੀਆਂ ਚ ਓਈ ਸਾਰਾ ਕੁਛ ਕੁਛੋ ਨਹੀਂ, ਗਰਮੀ ਤਾਂ ਵੈਸੇ ਈ ਨੀਂ ਖਾਧੀ ਜਾਂਦੀ ਰੋਟੀ ਏਨੀ।
ਹਾਂ, ਰੋਟੀ ਤਾਂ ਘੱਟ ਤੋ ਖਾਂਦੀ ਜਾਂਦੀ ਏਂ, ਬੱਚੇ ਜਿਵੇਂ ਔ ਆਣੀ ਪੀਪੀ ਕੇ ਪੇਟ ਆਫਲ ਜਾਂਦੈ, ਜਿਵੇਂ ਬੱਚੇ ਕਰਦੇਣ ਕਦੇ ਕਦੇ ਕਦੇ ਕੁਛ ਪੜੱਪੀ ਲਾਦੋ, ਕਦੇ ਬੈੰਗੋ ਸੇ਼ਕ ਪਿਲਾ ਦੋ, ਕਦੇ ਏ ਦੂਕਾਨਾ, ਸਵੀਟ ਬਣਾ ਦੋ, ਕਦੀ ਕੋਲਫਡ, ਕੋਫੀ ਨੀ ਤੇ ਕਦੇ ਸ਼ਬੀਲ ਪੀ ਲਾ ਦੋ, ਐਨਾਂ ਨੂੰ
ਹਾਂ, ਐਹੀ ਚੀਜ਼ਾਂ ਖਫ ਪੀ-ਪੀ ਬਸ ਹੋਇਆ ਰੈੰਦਾ, ਪੇਟ ਏਦਾਂ ਤੇ ਰੋਟੀ ਰੋਟੀ ਖਾਣ ਤੇ ਦਿਲ ਹੀ ਨੀ ਕਰਦਾ, ਭੁੱਖ ਤਾਂ ਅਸਲੀ ਸਰਦੀਆਂ ਚ ਲੱਗਦੀ ਐ। ਸਾਗ, ਮੱਕੀ ਦੀ ਰੋਟੀ ਕਿਵੇਂ, ਕਰਦੈ ਕਿ ਖਾਣ ਤੇ ਸਰਦੀਆਂ ਚ
ਵੀ ਤੇ ਜਿਵੇਂ, ਅਸੀਂ ਪੰਜਾਬ ਚ ਆ ਕੇ ਵੇਖੇ ਉੱਥੇ ਤੇ ਫੇਰ ਵੀ ਚੂਲੇ ਤੇ ਬਣਦੀਆਂ ਨੇ ਸਾਰੀ ਓਹਨੇ ਤੇ ਓਦੇ ਤੇ ਓ ਵਰਗੈ ਈ, ਸਵਾਦ ਆੰਦੈ।
ਹਾਂਜੀ-ਹਾਂਜੀ, ਹਾਂਜੀ ਓਹ ਤਾਂ ਹੈ ਈ ਏ।
ਹਾਂ ਤੇ ਜਿੜੀ ਏ ਥੋਨੂੰ ਪਤਾ ਈ ਹੈਗਾ, ਜੇ ਪੇੜ-ਪੌੇਦੇ ਵੀ ਬੜੇ ਘੱਟਦੇ ਪਏ ਨੇ ਨਾ। ਓਨੂੰ ਵੀ ਅਸੀਂ ਜੈਦਾ ਲਾਵਾਂਗੇ ਤੇ ਫੇਰ ਉਦੇ ਨਾਲ ਵੀ ਥੋੜਾ ਘੱਟ ਰਏ।
ਤਾਂ ਹੇ ਕੈੰਦੇ ਐ, ਜਿੰਨਾ ਹੋ ਸਕੇਆ ਪੇੜ-ਪੌਦੇ ਘੱਟ ਕੱਟੋ ਹਨਾ, ਨਵੇਂ ਲਾਓ। ਜਿੰਨੇ ਹੋ ਸਕਣ, ਅਪਣੇ ਆਸ ਆਲੇ-ਦੁਆਲੇ ਨਵੇਂ ਲਾਓ।
ਹਾਂ, ਨਵੇਂ ਅਗਰ ਅਸੀਂ ਜੈਦਾ ਲਾਵਾਂਗੇ ਤੇ ਫੇਰ ਓਸ ਨਾਲ ਸਾਡਾ ਲੇਕ ਜਚ ਜਾਏਗਾ, ਸਾਡਾ ਮੌਸਮ ਵਗੈਰਾ ਓਹ ਵੀ ਜੈਦਾ ਲਾਈਕ ਬੈਲੈਂਸ ਰਹੇਗਾ ਆ।
ਹਾਂ
ਹਾਂਜੀ ਤੇ ਹੋਰ, ਚਲੋ ਮੈਂ ਤੁਐਨੂੰ ਨਾ ਬਾਦ ਚ ਕਰਦੀ ਔ, ਦਸ ਮਿੰਨ ਹੋ ਗੇ।
ਹਾਂਜੀ -ਹਾਂਜੀ, ਠੀਕ ਹੈ ਜੀ ਸਤ ਸ਼੍ਰੀ ਕਾਲ ਜੀ, ਓਕੇ ਜੀ ਓਕੇ ਜੀ।